ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਠੀਕ ਠਾਕ ਹੋ
ਹਾਂਜੀ ਮੈਂ ਠੀਕ ਹੂ ਤੁਸੀਂ ਠੀਕ ਹੋ ਹਾਂਜੀ
ਹਾਂਜੀ ਮੈ ਵਿ ਬਿਲਕੁਲ ਠੀਕ ਠਾਕ ਹੋਰ ਸੁਣਾਓ ਰੋਟੀ ਪਾਣੀ ਖਾ ਲਿਆ
ਨਹੀਂ ਓਹ ਹੁਣ ਥੋੜਾ ਜਿਹਾ ਟਾਈਮ ਨਾ ਮੈਂ ਨਾਸ਼ਤਾ ਲੇਟ ਕੀਤਾ ਸੀ ਇਸ ਕਰਕੇ ਰੋਟੀ ਥੋੜ੍ਹਾ ਲੇਟ ਹੀ ਖਾਊਂਗੀ
ਅੱਛਾ ਜੀ ਅੱਛਾ ਹਾਂਜੀ ਘਰੇ ਸਭ ਠੀਕ ਠਾਕ ਹੈ ਮੈਂ ਵੀ ਹਜੇ ਹੁਣੀ ਰੋਟੀ ਖਾਧੀ ਥੋੜਾ ਟਾਈਮ ਪਹਿਲਾਂ ਮੋੌਰਰਨਿੰਗ ਟਾਈਮ ਦੀ
ਅੱਛਾ ਅੱਛਾ ਹੋਰ ਤੁਹਾਡੀ ਤਬੀਅਤ ਠੀਕ ਆ
ਹਾਂਜੀ ਤਬੀਅਤ ਬਿਲਕੁਲ ਠੀਕ ਠਾਕ ਹੈ ਘਰੇ ਸਭ
ਹੋਰ ਔਰ ਮੌਸਮ ਤਕ ਮੌ ਮੌਸਮ ਤਕ ਕੀ ਹਾਲ ਚਾਲ ਹੈ ਉਧਰ
ਮੌਸਮ ਤਾਂ ਜੀ ਠੰਡਾ ਹੀ ਹੈ ਵੈਸੇ ਫਿਲਹਾਲ ਹਜੇ ਤੱਕ ਤਾਂ ਨਾ ਜ਼ਿਆਦਾ ਗਰਮ ਨਾ ਜ਼ਿਆਦਾ ਠੰਡਾ ਮੀਡੀਅਮ ਜਿਹਾ ਮੌਸਮ ਹੈ ਚੌਵੀ ਪੱਚੀ ਡਿਗਰੀ ਟੈਂਪਰੇਚਰ ਤੱਕ ਏ
ਅੱਛਾ ਅੱਛਾ
ਬਾਕੀ ਠੰਡ ਦੇ ਟਾਈਮ ਤੇ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਗਰਮੀ ਦੇ ਟਾਈਮ 'ਤੇ ਇੰਨੀ ਗਰਮੀ ਨਹੀਂ ਹੁੰਦੀ
ਅੱਛਾ ਗਰਮੀ
ਮੀਂ ਆ ਨੈਕਸਟ ਮੰਥ ਪੈਂਦਾ ਹੁੰਦਾ ਥੋੜ੍ਹਾ ਬਹੁਤਾ
ਅੱਛਾ ਜਾਦਾ ਵੀ ਅੱਛਾ ਅੱਛਾ ਸਾਡੇ ਕਮ ਤਾਂ ਬਹੁਤ ਮੀਂਹ ਪੈਂਦਾ ਵਿ ਮੌਸਮ ਮੀਹ ਵਾਲਾ ਹੋ ਚੁੱਕਿਆ ਏ
ਚਲੋ ਜੇ ਮੀਂਹ ਪੈ ਜਾਂਦਾ ਤਾਂ ਮੀਹ ਨਾਲ ਵਧੀਆ ਸੋਂ ਥੋੜਾ ਜਹਾ ਮੌਸਮ ਠੰਡਾ ਹੋ ਜਾਂਦਾ ਨਹੀਂ ਤਾਂ ਇਹਨਾਂ ਦਿਨਾਂ 'ਚ ਤਾਂ ਆਪਣੇ ਉੱਥੇ ਗਰਮੀ ਬਹੁਤ ਹੁੰਦੀ ਹੈ
ਹਾਂ ਉਹ ਤਾਂ ਹੈ
ਗਰਮੀ ਨੇ ਤਾਂ ਇੱਧਰ ਪੰਜਾਬ ਵੱਲ ਫੱਟੇ ਚੁੱਕੇ ਹੋਏ ਆ ਪੰਜਾਬ ਦੇ ਵਿੱਚ ਪੰਤਾਲੀ ਪਲੱਸ ਡਿਗਰੀ ਦਾ ਟੈਂਪਰੇਚਰ ਚਿਰ ਪਹੁੰਚ ਗਿਆ ਹਾਂਜੀ
ਹੋਰ ਸੁਣਾਓ
ਹੋਰ ਸੁਣਾਓ ਤੁਸੀਂ ਕੀ ਕੁਛ ਬਣਾ ਲੈਂਦੇਦੇ ਰੋਟੀ ਪਾਣੀ ਦੇ ਵਿੱਚ
ਅ
ਤੁਹਾਡੀ ਆਵਾਜ਼ ਘੱਟ ਆ ਰਹੀ ਆ ਲੱਗਦਾ ਹੈਡਫੋਨ ਤੁਹਾਡਾ ਸਾਈਡ 'ਤੇ ਹੈ । ਹਾਂਜੀ ਹੁਣ ਆਵਾਜ਼ ਕਲੀਅਰ ਆ ਰਹੀ ਹੈ । ਮੈਂ ਅੱਜ ਜੀ ਮਸ਼ਰੂਮ ਬਣਾਏ ਸੀਗੇ ਮਸ਼ਰੂਮ ਦੀ ਸਬਜ਼ੀ
ਤੁਸੀ ਬਣਾਈ ਸੀ ਕਿ
ਨਹੀਂ ਮੈਂ ਹੀ ਬਣਾਉਦਾ ਹੁੰਦਾ ਮੈਂ ਆਪ ਹੀ ਬਣਾ ਕੇ ਆਪ ਹੀ ਖਾਈ ਦੀਆਂ ਰੋਟੀਆਂ ਵੀ ਆਪ ਬਣਾਈ ਦਆਂ
ਹਾਂਜੀ ਹਾਂਜੀ ਇੱਥੇ ਇਕੱਲੀ ਰਹਿੰਦੇ ਹਾਂ
ਅੱਛਾ ਅੱਛਾ ਤੇ ਤੁਸੀਂ ਪੰਜਾਬ ਹੋ ਕਿ ਕੈਨੇਡਾ ਹੋ
ਨਹੀਂ ਮੈਂ ਇਸ ਟਾਈਮ ਯੂਰਪ ਦੇ ਵਿੱਚ ਹਾਂ ਜੀ ਯੂਰਪ
ਅੱਛਾ ਅੱਛਾ ਜੀ ਹੁਣ ਟਰੱਕ ਦਾ ਕੋਈ ਕੰਮ ਨਹੀਂ ਗਾ
ਹਾਂਜੀ
ਮੈਂ ਕਿਹਾ ਹੁਣ ਟਰੱਕ ਦਾ ਕੋਈ ਕੰਮ ਨ ਆ
ਨਹੀਂ ਹੁਣ ਵੈਸੇ ਲੋਡਿੰਗ ਵਾਸਤੇ ਖੜ੍ਹੇ ਆ ਇੱਥੇ ਲੋਡ ਕਰਨ ਵਾਸਤੇ ਆਏ ਸੀ ਕੰਪਨੀ ਦੇ ਵਿੱਚ ਮੈਂ ਇੱਧਰ ਆਇਆ ਸੀ ਨੀਦਰਲੈਂਡ ਦੇ ਵਿੱਚ ਅਤੇ ਨੀਦਰਲੈਂਡ ਤੋਂ ਹੁਣ ਲੋਡ ਕਰਕੇ ਫਿਰ ਮੈਂ ਜਾਣਾ ਸਪੇਨ ਜਾਣਾ ਅਤੇ ਹੁਣ ਲੋਡਿੰਗ ਦੀ ਵੇਟ ਕਰਦੇ ਪਏ ਹਾਂ ਕੰਪਨੀ ਵਾਲਿਆਂ ਨੇ ਇੱਥੋਂ ਦੀ ਪਾਇ ਜਾਂਦਾ ਤਕਰੀਬਨ ਜਿੱਥੋਂ ਹੁਣ ਮੈਂ ਲੋਡ ਕਰਕੇ ਲੈ ਕੇ ਜਾਣੀ ਹੈ ਤਾਂ ਇੱਥੋਂ ਪੈ ਜੂ ਗਾ ਤਕਰੀਬਨ ਬਾਰਾਂ ਤੇਰਾਂ ਸੌ ਕਿਲੋਮੀਟਰ।
ਬਾਰਾਂ ਤੇਰਾਂ ਸੌ ਕਿਲੋਮੀਟਰ ਫੇਰ ਕਿੰਨਾ ਟਾਈਮ ਲੱਗੂ?
ਇਹਨੂੰ ਕਿੰਨਾ ਟਾਈਮ ਲੱਗਣਾ ਅੱਜ ਅਸੀਂ ਨਿਕਲਣਾ ਤੇ ਕੱਲ ਸਵੇਰੇ। ਮਤਲਬ ਅੱਜ ਸ਼ਾਮ ਨੂੰ ਮੈਂ ਅਸੀਂ ਇੱਕ ਦਿਨ ਦੇ ਵਿੱਚ ਅੱਠ ਨੌ ਘੰਟੇ ਗੱਡੀ ਚਲਾਉਂਦੇ ਹੁੰਦੇ ਹਾਂ। ਅੱਠ ਘੰਟੇ।
ਕੰਟਿਨਿਊ।
ਨਹੀਂ ਕੰਟੀਨਿਊਣੀ ਸਾਨੂੰ ਸਾਡੇ। ਚਾਰ ਘੰਟਿਆਂ ਦੇ ਵਿੱਚ ਬਰੇੇਕ ਲੈਣੀ ਪੈਂਦੀ ਹੈ ਯਾਨੀ। ਅਹ ਪੰਤਾਲੀ ਮਿੰਟਾਂ ਦੀ ਬਰੇਕ ਲੈਣੀ ਹੁੰਦੀ ਹੈ। ਉਹ ਤੁਸੀਂ ਭਾਵੇਂ ਪੰਦਰਾਂ ਪੰਦਰਾਂ ਮਿੰਟਾਂ ਦੀ ਕਰਕੇ ਲੈ ਲਓ ਭਾਵੇਂ। ਅਹ ਤੀਹ ਤੀਹ ਮਿੰਟ ਦੀ ਕਰਕੇ ਸੋਰੀ ਤੀਹ ਮਿੰਟ ਦੀ ਤੇ ਫਿਰ ਪੰਦਰਾਂ ਮਿੰਟ ਦੀ ਲੈ ਲਓ। ਉਹ ਆਪਣੇ 'ਤੇ ਡਿਪੈਂਡ ਕਰਦਾ ਅਤੇ ਸਾਢੇ ਚਾਰ ਘੰਟਿਆਂ ਦੇ ਵਿੱਚੋਂ ਹੀ ਇਹ ਬ੍ਰੇਕ। ਲੈ ਕੇ ਫੇਰ ਉਸ ਤੋਂ ਬਾਅਦ ਦੁਬਾਰੇ ਫੇਰ ਸਾਢੇ ਚਾਰ ਘੰਟੇ ਦੋ ਸ਼ਿਫਟ। ਸ਼ਿਫਟਾਂ ਹੁੰਦੀਆਂ।
ਅੱਛਾ।
ਪਰ ਦੂਜੀ ਸ਼ਿਫਟ ਦੇ ਵਿੱਚ ਉੱਥੇ ਨੇੜੇ ਲੱਗ ਜਾਂਦੇ ਆ ਹਾਂਜੀ ਹੁਣ। ਬਰੇਕ ਇਸ ਟਾਈਮ ਕਿਉਂਕਿ ਹੁਣ ਤਾਂ ਵੇ ਵੇਟ ਕਰ ਰਹੇ ਨਾ ਲੋਡਿੰਗ ਵਾਸਤੇ।
ਔਰ ਅੱਛਾ ਔਰ ਇਹ ਜੋ ਬ੍ਰੇਕ ਹੈ ਇਹ ਕੰਪਨੀ ਡਿਸਾਈਡ ਕਰਦੀ ਹੈ ਕਿ ਤੁਹਾਨੂੰ ਇੰਨੇ ਟਾਈਮ ਦੀ ਬ੍ਰੇਕ ਲੈਣੇ ਆ ਇੰਨੇ ਟਾਈਮ 'ਚ ਕਿੱਧਰ ਪਹੁੰਚਣਾ।
ਨਹੀਂ ਨਹੀਂ ਜਦੋਂ ਅਸੀਂ ਔਨ ਰੋਡ ਹੁਣੇ ਆ। ਫੇਰ ਤਾਂ ਅਸੀਂ ਆਪਦੇ ਅਕੋਰਡਿੰਗ ਬਰੇੇਕ ਲੈ ਸਕਦੇ ਹਾਂ ਬਟ ਜਦੋਂ ਹੁਣ ਇੱਥੇ ਖੜ੍ਹੇ ਆਂਗੇ ਲੋੜ। ਲੋਡਿੰਗ ਵਾਸਤੇ ਇਹ ਕੰਪਨੀ ਤੇ ਡਿਪੈਂਡ ਕਰਦਾ ਵੀ ਉਹ ਕਿੰਨਾ ਟਾਈਮ ਦਿੰਦੀ ਆ ਲੋਡਿੰਗ ਵਾਸਤੇ ਹੁਣ ਅਸੀਂ ਮੈਨੂੰ ਖੜੇ ਨੂੰ ਇੱਥੇ ਮੈਨੂੰ ਅਹ ਤਕਰੀਬਨ ਇੱਕ ਘੰਟਾ ਹੋ ਗਿਆ ਹੈ। ਅਤੇ ਹਜੇ ਤੱਕ ਕੰਪਨੀ ਦਾ ਕੋਈ ਮੈਸੇਜ ਨਹੀਂ ਆਇਆ ਹੈ ਲੋਡਿੰਗ ਵਾਸਤੇ
ਅੱਛਾ। ਹਾਂਜੀ ਲੋਡਿੰਗ ਕਰਕੇ ਫਿਰ ਤੁਹਾਨੂੰ ਤੁਰਨਾ ਪਊਗਾ।
ਹਾਂਜੀ ਹਾਂ ਲੋਡਿੰਗ ਕਰਕੇ ਫਿਰ ਇੱਥੋਂ, ਨਹੀਂ ਨਹੀਂ ਅੱਜ ਈ ਤੁਰਨਾ ਗਾ। ਅੱਜ ਜ ਹਜੇ ਮੇਰੇ ਕੋਲ, ਇੱਥੇ ਟਾਈਮ ਥੋੜ੍ਹਾ ਹੋਇਆ ਨਾ, ਇੱਥੇ ਹਜੇ-ਏ ਸਾਢੇ ਗਿਆਰਾਂ ਹੋਏ ਆ।
ਅੱਛਾ ਅੱਛਾ ਅੱਛਾ ਹਾਂ ਹਾਂ।
ਤੇ ਫੇਰ ਜੇ ਇੱਥੇ ਸਾਢੇ ਬਾਰਾਂ ਵਜੇ ਤੱਕ ਵੀ ਲੋਡਿੰਗ ਹੋ ਗੀ ਤਾਂ ਇੱਥੋਂ ਲੈ ਕੇ ਨਿਕਲਣਾ। ਫੇਰ ਤਿੰਨ ਚਾਰ ਚਾਰ ਘੰਟੇ ਹੋਰ ਡਰਾਈਵ ਕਰਨੀ ਐ। ਚਾਰ ਘੰਟੇ ਡਰਾਈਵ ਕਰਕੇ, ਪੰਜ ਕੁ ਵਜੇ ਤੱਕ, ਛੇ ਵਜੇ ਤੱਕ ਗੱਡੀ ਸਟੋਪ ਕਰ ਦੇਣੀ ਐਂ। ਪਾਰਕਿੰਗ ਦੇ ਵਿੱਚ ਚ ਲਾ ਦੇਣੀ ਆਂ। ਬ ਉੱਥੇ ਫੇਰ ਰੋਟੀ ਪਾਣੀ ਬਣਾ ਕ ਖਾ ਕੇ ਆਪਣਾ ਆਰਾਮ ਨਾਲ ਸੌ ਜਾਣਾ। ਕੱਲ੍ਹ ਨੂੰ ਸਵੇਰੇ ਫਿਰ ਉੱਠਣਾ ਫਿਰ ਉੱਠ ਕੇ ਨਿਕਲਾਂਗੇ। ਤੇ ਕੱਲ੍ਹ ਸਵੇਰੇ ਉੱਠ ਕੇ ਮਤਲਬ ਕੱਲ੍ਹ ਬਾਰਾਂ ਇੱਕ ਵਜੇ ਤੱਕ ਸਪੇਨ ਗੱਡੀ ਐਂਟਰ ਹੋ ਜਾਣੀ ਆ।
ਨਹੀਂ ਰੁਕਣਾ ਕਿੱਧਰ ਐ, ਅ ਮਤਲਬ ਏਹ-ਅ-ਇਹ ਕੰਪਨੀ ਦਾ ਕੋਈ ਸਪੋਟ ਹੁੰਦਾ ਐ ਕਿ ਕੋਈ ਵੀ ਢਾਬੇ ਤੇ ਯਾ ਅ ਕੋਈ ਹੋਟਲ ਤੇ।
ਨਹੀਂ ਇੱਧਰ ਨਾ ਆਪਣੇ ਓਧਰ ਵਾਂਗੂ ਢਾਬੇ ਨੀ ਹੁੰਦੇ ਹੈਗੇ। ਇੱਧਰ ਆਪਣੇ ਜਿੱਦਾਂ ਆਹਾ ਗੈਸ ਸਟੇਸ਼ਨ ਹੁੰਦੇ ਨੇ ਨਾ, ਪੈਟਰੋਲ ਪੰਪ, ਤਾਂ ਹਰ ਇੱਕ ਪੈਟਰੋਲ ਪੰਪ ਦੇ ਉੱਤੇ ਦੋ ਦੋ ਸੌ ਤਿੰਨ ਤਿੰਨ ਸੌ ਚਾਰ ਚਾਰ ਸੌ ਟਰੱਕ ਖੜ੍ਹਨ ਦੀ ਪਾਰਕਿੰਗ ਸਪੇਸ ਹੁੰਦੀ ਐ।
ਓਕੇ।
ਤੇ ਇਹ ਪਾਰਕਿੰਗ ਹਰੇਕ ਮਤਲਬ ਪੰਦਰਾਂ ਕਿਲੋਮੀਟਰ ਬਾਅਦ, ਦਸ ਕਿਲੋਮੀਟਰ ਬਾਅਦ ਪਾਰਕਿੰਗ ਹੁੰਦੀ ਐ। ਹਰ ਦਸ ਕਿਲੋਮੀਟਰ ਬਾਅਦ।
ਅੱਛਾ।
ਉੱਥੇ ਖੜਾਓ ਤੇ ਉੱਥੇ ਖੜਾ ਕੇ ਆਪਣਾ ਉੱਥੇ ਪਾਣੀ ਦੀ ਸੁਵਿਧਾ ਹੁੰਦੀ ਐ, ਨਉਣ ਧੋਣ ਦੀ ਸੁਵਿਧਾ ਹੁੰਦੀ ਐ। ਤੇ ਕਿਚਨ ਵਗੈਰਾ ਮੇਰਾ ਗੱਡੀ ਦੇ ਵਿੱਚ ਈ ਆ, ਬੈੱਡ ਮੇਰਾ ਗੱਡੀ ਚ ਐ ਫਰਿੱਜ ਹੈਗੀ ਐ ਗੱਡੀ ਚ, ਸਭ ਕੁਛ ਗੱਡੀ ਦੇ ਵਿੱਚ ਈ ਐ। ਤੇ ਗੱਡੀ ਦੇ ਵਿੱਚ ਹੀ ਬਣਾ ਲਈਦਾ ਤੇ ਖਾ ਲਈਦਾ। ਸੋਣ ਦਾ ਗੱਡੀ ਦੇ ਵਿੱਚ ਈ ਐ। ਗੱਡੀ ਦੇ ਵਿੱਚ ਪਾਰਕਿੰਗ ਏ ਸੀ ਲੱਗਿਆ ਹੋਇਆ। ਰਾਤ ਓਨੂੰ ਪਾਰਕਿੰਗ ਏ ਸੀ ਓਨ ਕਰਕੇ ਟੋਰ ਨਾ ਸੌਂ ਜੋ। ਨੋ ਪ੍ਰੋਬਲਮ। ਠੰਡ ਦੇ ਟਾਈਮ ਤੇ ਤੇ ਠੰਡ ਵੀ ਬਹੁਤ ਪੈਂਦੀ ਐ ਨਾ, ਕਈ ਵਾਰੀ ਮਾਈਨਸ ਵੀਹ ਪੱਚੀ ਡਿਗਰੀ ਤੱਕ ਵੀ ਟੈਂਪਰੇਚਰ ਚਲਾ ਜਾਂਦਾ। ਪਰ ਉਸ ਟਾਈਮ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਉਸ ਟਾਈਮ ਹੀਟਰ ਲੱਗੇ ਹੁੰਦੇ ਆ ਗੱਡੀ ਦੇ ਵਿੱਚ
ਨਹੀਂ ਨਹੀਂ, ਬਟ ਬਾਹਰ ਦਾ ਮੌਸਮ ਤਾਂ ਫਿਰ, ਤੁਸੀਂ ਡਰਾਈਵਿੰਗ ਨਹੀਂ ਕਰਦੇ ਹੋਣਗੇ?
ਹਾਂਜੀ?
ਕਿਉਂਕਿ, ਨਹੀਂ ਮੈਂ ਕਿਹਾ ਜਦੋਂ ਅ ਵੀਹ ਡਿਗਰੀ, ਮਾਈਨਸ ਡਿਗਰੀ ਹੁੰਦਾ ਐ ਤਦੋਂ ਤੁਸੀਂ ਡਰਾਈਵ ਨੀ ਕਰਦੇ ਹੁੰਦੇ ਨਾ। ਕਿ ਡਰਾਈਵ
ਨਹੀਂ ਨਹੀਂ ਕਰਦੇ ਆਂ। ਕਰਦੇ ਆਂ ਕਰਦੇ ਆਂ, ਉਸ
ਤੇ ਫੋਗ ਵਗੈਰਾ ਹੁੰਦਾ ਨਾ ਧੁੰਧ ਵਗੈਰਾ?
ਧੁੰਦ ਨੀ ਹੁੰਦੀ ਇੱਥੇ ਸਨੋਹ ਪੈਂਦੀ ਐ। ਮਤਲ ਸਨੋ ਰੋਡ ਦੇ ਉੱਤੇ ਹਰ ਟਾਈਮ ਸਨੋ ਪਈ, ਹਾਂ ਸਨੋ ਚੱਲਦੇ ਰਈਦਾ ਐ ਤੇ ਜਿੱਥੇ ਬਹੁਤ ਜ਼ਿਆਦਾ ਸਨੋਅ ਹੁੰਦੀ ਐ। ਜਿੱਥੇ ਮਤਲਬ ਗੱਡੀ ਦੇ ਟਾਇਰ ਸਲਿੱਪ ਕਰਦੇ ਐ, ਕੁੱਛ ਕਰਦੇ ਆ। ਫ਼ਿਰ ਉੱਥੇ ਗੱਡੀ ਦੇ ਟਾਇਰਾਂ ਦੇ ਉੱਪਰ ਸਾਨੂੰ ਚੇਨ ਪਾਣੀ ਪੈਂਦੀ ਐ।
ਹਮ।
ਜਿੱਥੇ ਗੱਡੀ ਸਲਿੱਪ ਨਾ ਕਰੇ ਨਹੀਂ ਰਿਸਕ ਤਾਂ ਨੀ ਆ, ਹੁਣ ਤਾਂ ਆਦਤ ਪੈ ਗੀ ਆ। ਪਹਿਲਾਂ ਮੈਂ ਦੁਬਈ ਵੀ ਜੋਬ ਕਰਕੇ ਆਇਆ ਨਾ। ਮੈਂ ਦੁਬਈ ਛੇ ਸਾਲ ਸੀਗਾ। ਇੰਡੀਆ ਵੀ, ਇੰਡੀਆ ਦਾ ਆਪਣਾ ਈ ਕੰਮ ਸੀਗਾ ਟਰੱਕਾਂ ਦਾ। ਫਿਰ ਉਸ ਤੋਂ ਬਾਅਦ ਇੱਧਰ ਆ ਗੇ ਗੇ ਹੁਣ।
ਕਿਉਂ ਸ਼ਿਫਟ ਹੋ ਗਏ ਓਧਰ, ਮਤਲਬ ਇੰਡੀਆ ਪਸੰਦ ਨਹੀਂ ਆ ਕੀ?
ਇੰਡੀਆ ਦੇ ਵਿੱਚ ਹੁਣ ਟਰੱਕਾਂ ਦਾ ਕੰਮ ਨਹੀਂ ਰਿਆ। ਡੀਜ਼ਲ ਦੇ ਰੇਟ ਵਧੀ ਜਾ ਰਹੇ ਆ ਦਿਨੋ ਦਿਨ ਤੁਹਾਨੂੰ ਪਤਾ ਹੀ ਆ ਅਤੇ ਜਿਹੜੇ ਮਤਲੱਬ ਉੱਥੇ ਦੇ ਜਿਹੜੇ ਟਰਾਂਸਪੋਰਟ ਸਪੋਟਰ ਨੇ ਉਹ ਇੰਨਾ ਰੇਟ ਦੇ ਨਹੀਂ ਰਹੇ ਜੇ ਮੰਨ ਲਓ ਪੰਜਾਬ ਤੋਂ ਮਹਾਰਾਸ਼ਟਰ ਆਉਣਾ ਜੇ ਪਹਿਲਾਂ ਭਾੜਾ ਮਿਲਦਾ ਸੀਗਾ ਡੇਢ ਲੱਖ ਰੁਪਇਆ ਅਤੇ ਉਹ ਭਾੜਾ ਉਹਨਾਂ ਨੇ ਭਾੜਾ ਵੀ ਘਟਾਤਾਾ ਅਤੇ ਡੀਜ਼ਲ ਦਾ ਰੇਟ ਵੀ ਵੱਧ ਗਿਆ ਜੇ ਡੀਜ਼ਲ ਮੰਨ ਲਉ ਸੱਠ ਹਜ਼ਾਰ ਦਾ ਡੀਜ਼ਲ ਗੱਡੀ ਖਾਊਗੀ ਤੇ ਹੁਣ ਰੇਟ ਵਧਣ ਕਰਕੇ ਹੁਣ ਗੱਡੀ ਡੀਜ਼ਲ ਖਾ ਰਹੀ ਹੈ ਅੱਸੀ ਹਜ਼ਾਰ ਨੱਬੇ ਹਜ਼ਾਰ ਦਾ ਤੇ ਭਾੜਾ ਉਹ ਨੇ ਜੇ ਡੇਢ ਲੱਖ ਮਿਲਦਾ ਸੀ ਤਾਂ ਭਾੜਾ ਕਰਤਾ ਉਹਨਾਂ ਨੇ ਇੱਕ ਲੱਖ ਤੀਹ ਹਜ਼ਾਰ ਵੀਹ ਹਜ਼ਾਰ ਹੋਰ ਭਾੜਾ ਵੀ ਘਟਾਤਾ ਤੇ ਤੁਸੀਂ ਆਪ ਹਿਸਾਬ ਲਓ ਕਿ ਵੀਹ ਪੱਚੀ ਤੀਹ ਹਜ਼ਾਰ ਪਿੱਛੇ ਇੰਨੇ ਦਿਨ ਗੱਡੀ ਨੇ ਕੰਮ ਕਰਨਾ ਗੱਡੀ ਦੀ ਮੇਨਟੇਨੈਂਸ ਵੀ ਹੁੰਦੀ ਹੈ ਗੱਡੀ ਦੇ ਟੈਕਸ ਵੀ ਹੁੰਦੇ ਨੇ ਰੋਡ ਟੈਕਸ ਵੀ ਹੁੰਦੇ ਨੇ ਟੋਲ ਟੈਕਸ ਵੀ ਹੁੰਦੇ ਨੇ ਹੋਰ ਬਹੁਤ ਖਰਚੇ ਹੁੰਦੇ ਨੇ ਜਿਨ੍ਹਾਂ ਕਰਕੇ ਕੋਈ ਸੇਵਿੰਗੁੰ ਨਹੀਂ ਸੀ ਇਸ ਕਰਕੇ ਉਹ ਗੱਡੀਆਂ ਦਾ ਕੰਮ ਛੱਡ ਕੇ ਅਸੀਂ ਹੁਣ ਇੱਧਰ ਸੈਟਲ ਹੋ ਗਏ ਹਾਂ
ਅੱਛਾ ਮਤਲਬ ਤੁਸੀਂ ਪ੍ਰੋਪਰ ਉਧਰ ਹੀ ਸੈੱਟ ਹੋ ਗਏ ਮਤਲਬ ਇੰਡੀਆ ਚ ਆਉਣ ਦਾ ਮਤਲਬ ਕੋਈ ਪਲੈਨ ਨਹੀਂ
ਨਹੀਂ ਨਹੀਂ ਇੱਥੋਂ ਮੈਂ ਆ ਸਕਦਾ ਮੈਂ ਛੇ ਮੈਂ ਹਰ ਤਿੰਨ ਮਹੀਨੇ ਬਾਅਦ ਛੁੱਟੀ ਆ ਸਕਦਾ ਬਟ ਮੈਂ ਛੇ ਮਹੀਨੇ ਬਾਅਦ ਆਨਾ ਨਾ ਛੁੱਟੀ ਹਰ ਛੇ ਮਹੀਨੇ ਬਾਅਦ ਛੱਟੀ ਆ ਜਾਨਾਂ ਉਹਨਾਂ ਮੀਨੇ ਦੀ ਵੀ ਡੇਢ ਮਹੀਨ ਦੀ ਛੁੱਟੀ ਆ ਕੇ ਫਿਰ ਵਾਪਸ ਚਲੇ ਜਾਈਦਾ ਹੈ
ਫਿਰ ਉਧਰ ਤੁਸੀਂ ਤੁਹਾਡਾ ਘਰ ਲਿੱਤਾ ਹੈ ਕਿ ਰੈਂਟ ਤੇ
ਨਹੀਂ ਨਹੀਂ ਘਰ ਲਿਆ ਹੋਇਆ ਮੈਂ ਰੈਂਟ ਰੈਂਟ ਤੇ ਲਿਆ ਹੋਇਆ ਮਤੱਲਬ ਆਪਣਾ ਨਹੀਂ ਹੈ ਰੈਂਟ ਤੇ ਲਿਆ ਹੋਇਆ
ਅੱਛਾ ਲੋਅਨ ਲਏ ਠੀਕ ਠਾਕ ਹੈ ਕਿ ਥੋੜਾ ਜਿਆ ਮੈਂਹਿੰਗਰ ਇਧਰੋਂ ਤੁਸੀਂ ਰਹਿੰਦੇ ਤਾਂ ਨਹੀਂ ਘਰ ਫਿਰ ਰੈਂਟ ਤੇ ਲੈ ਕੇ
ਰੈਂਟ ਤੇ ਲੈ ਕੇ ਹੋਇਆ ਨਾ ਕਿ ਜਦੋਂ ਮਤਲਬ ਕਿ ਅਸੀਂ ਹਰ ਤਿੰਨ ਮਹੀਨੇ ਬਾਅਦ ਸਾਨੂੰ ਨਾ ਕੈਂਪ ਦੇ ਵਿੱਚ ਜਾਣਾ ਪੈਂਦਾ ਕੰਪਨੀ ਜਾਣਾ ਪੈਂਦਾ ਵਾਪਿਸ ਸਾਰਾ ਹਿਸਾਬ ਕਿਤਾਬ ਦੇਣ ਦੇ ਲਈ ਅਤੇ ਉਸ ਟਾਈਮ ਜਦੋਂ ਫਿਰ ਕੰਪਨੀ ਦੀ ਗੱਡੀ ਆਉਂਦੀ ਐ, ਸਾਨੂੰ ਲੈਣ ਵਾਸਤੇ, ਫਿਰ ਕੰਪਨੀ ਦੀ ਗੱਡੀ ਮਤਲਬ ਜਿਹੜਾ ਦੂਜਾ ਇੱਕ ਡਰਾਈਵਰ ਹੁੰਦਾ, ਉਹ ਕੰਪਨੀ ਦੀ ਗੱਡੀ ਲੈ ਕੇ ਆਉਂਦਾ। ਤੇ ਉਹ ਸਾਡੀ ਗੱਡੀ ਤੇ ਚੜ੍ਹ ਜਾਂਦਾ ਹੈ ਤੇ ਅਸੀਂ ਫਿਰ ਜਿਹੜੀ ਕਾਰ ਲੈ ਕੇ ਆਉਂਦੇ ਉਹ ਕਾਰ ਦੇ
ਹੈਲੋ
ਹਾਂਜੀ ਹਾਂਜੀ ਯਾਰ
ਹਾਂਜੀ ਆ ਰਹੀ ਹੈ
ਤੇ ਮੈਂ ਕਿਹਾ ਫਿਰ ਇਏਦਾਂ ਕਰਕੇ ਜਦੋਂ ਮਤਲਬ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਚਲੋ ਕੋਈ ਨਹੀਂੀ ਫੇਿਰ ਕਰਦੇ ਹਾਂ ਆਪਾਂ ਗੱਲ ਠੀਕ ਹੈ ਜੀ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ